ਸਸ਼ਰੀ ਅਕਾਲ ਪੈਣ ਜੀ।
ਸਸਿ ਸ਼੍ਰੀ ਅਕਾਲ ਜੀ, ਸਸਿ ਸ਼੍ਰੀ ਅਕਾਲ।
ਅਹ ਹੋਰ ਕੀ ਹਾਲ ਏ
ਵਦੀਆ ਜੀ ਵਦੀਆ ਤੂਸੀ ਸੁਣਾਓ
ਆਪਾ ਵੀ ਵਦੀਆ
ਹੋਰ ਕਾਰ-ਬਾਰ ਸਭ ਵਦੀਆ ਹਾਂਜੀ ਵਿਹਲੇ ਹੋਗੇ ਖਾ
ਘਰ ਪਰਿਵਾਰ ਸਭ ਵਧੀਆ, ਗੇ ਸੈਰ ਤੇ ਨੀ ਗੇ ਫੇਰ ਅੱਜ?
ਨਾ ਅੱਜ ਸੈਰ ਤੇ ਨੀ ਗਏ ਅਸੀਂ, ਥੱਕ ਗੇ ਸੈਰ ਕਰਕੇ। ਪੈਰਾਂ ਚ ਪੀੜ ਹੁੰਦੀ ਸਾਡੇ ਕੋਲੋਂ ਨੀ ਤੁਰਿਆ ਜਾਂਦਾ।
ਚੜਾਈ ਕਰਕੇ ਆਏ ਓ?
ਨਾ ਵੈਸੇ ਈ ਨੀ ਤੁਰਿਆ ਜਾਂਦਾ ਕਾਕਾ ਸਾਡੇ ਕੋਲੋ ਤੇ ਬੁੱਢੇ ਬੰਦੇ ਆ।
ਅਹ ਬੁੱਢੇ ਹੋਗੇ ਦੇ ਓ।
ਹੂੰ।
ਕੀ ਉਮਰ ਹੋਗੀ ਆ ਤਾਡੀ?
ਮੈਂ ਬਿਆਲੀ ਸਾਲ ਦੀ।
ਬਿਆਲੀ ਸਾਲ ਏ ਬੰਦਾ ਬੁੱਢਾ ਥੋੜੀ ਹੁੰਦਾ ਜਵਾਨ ਹੁੰਦਾ।
ਜਦੋ ਤੁਰਿਆ ਨੀ ਜਾਂਦਾ ਹੀ ਬੁੱਢੇ ਈ ਹੋਗੇ।
ਫੇਰ ਓ ਤਾਡੇ ਆਪਣੀਆਂ ਕਮੀਆਂ ਆ ਨਾ।
ਹੂੰ, ਹੋਰ ਸਨਾਓ?
ਹੋਰ ਸਨਾਓ ਕੀ ਬਣਾਇਆ ਅੱਜ?
ਅਸੀਂ ਅੱਜ ਬਣਾਈ ਆ ਅਰਬੀ ਸੁੱਕੀ ਅਰਬੀ ਬਣਾਈ ਐ ਅਸੀਂ।
ਅੱਛਾ।
ਹੂੰ-ਹੂੰ, ਤੁਸੀਂ ਖਾਈ ਰੋਟੀ-ਪਾਣੀ?
ਨਾ ਆਏ ਤੇ, ਮੰਮੀ ਹੋਰ ਗਏ ਦਾ ਪ੍ਰੋਗਰਾਮ ਤੇ।
ਅੱਛਾ।
ਰੋਟੀ-ਪਾਣੀ ਦਾ ਪਤਾ ਨੀ ਬਣਾਏਗੀ ਕੀ ਐ ਨੀ ਬਣਾਏਗੀ ਪਤਾ ਈ ਨੀ ਓਨੂੰ। ਭੁੱਖ ਲੱਗੀ ਸੀ ਵੈਸੇ।
ਤੇ ਕੁਛ ਆਪੇ ਈ ਬਣਾਲੋ ਅੱਜ।
ਆਪੇ ਨੀ ਬਣਦੀ ਆਪੇ ਕਦੀ ਚਾਹ ਨੀ ਬਣਾਈ, ਬਣਾਣਾ ਕੀ
ਕੱਲ ਨੂੰ ਅਗਰ ਤੁਸੀਂ ਬਾਰ ਸ਼ਿਫਟ ਹੋ ਜਾਓ ਤਾਂ ਫੇਰ ਕੀ ਕਰੋਗੇ?
ਤੇ ਪਹਿਲੇ ਸਿੱਖ ਕੇ ਜਾਵਾਂਗਾ ਨਾ।
ਤੇ ਅਸੀਂ ਸਮਝੋ ਅਸੀਂ ਬਾਰ ਚੱਲੇ ਆ। ਕੋਸ਼ਿਸ਼ ਕਰੋ ਕੁਛ ਤੇ ਬਣਾਓ ਰਸੋਈ ਚ ਵੜੋ।
ਸੋਚਣਾ ਕਿਉਂ, ਜੇ ਚੱਲੇ ਈ ਨੀ ਹੈਗੇ ਆਪਾਂ। ਜੇ ਬਾਰ ਦਾ ਜਾਵਾਂਗੇ ਫੇਰ ਮੀਨਾ ਪਹਿਲੇ ਸਿੱਖ ਲਾਗੇ ਓ ਕਿਹੜਾ ਔਖਾ ਕੰਮ ਏ।
ਤੇ ਫੇਰ ਐਨੀ ਦੇਰ ਤੁਸੀਂ ਭੁੱਖੇ ਬੈਠੇ ਰਹੋਗੇ। ਥੋਡੀ ਮੰਮੀ ਨੀ ਆਏਗੀ ਤੇ।
ਆ ਜਾਣਗੇ ਮੰਮੀ ਹੋਰ ਹੋਰ ਦਸ-ਬਾਰਾਂ, ਦਸ-ਵੀਹ ਮਿੰਟ ਚ ਆ ਜਾਣਗੇ, ਉਥੇ ਓਨਾਂ ਥੋੜੀ ਪਾਠ ਕਰਨੈ।
ਅਗਰ ਦਸ ਮਿੰਟ ਚ ਨਾ ਆ ਪਾਏ ਤੋਂ?
ਫਿਰ ਕੋਈ ਨੀ, ਸਾਡਾ ਕੇੜਾ ਟੈਮ ਫਿਕਸ ਹੈਗਾ ਕਿ ਰੋਟੀ ਖਾਣੀ ਅਸੀਂ ਟੈਮ ਨਾ ਈ ਖਾਣੀ।
ਅੱਛਾ। ਤੇ ਦੁੱਧ ਰੱਖਿਆ ਐ ਤੇ ਦੁੱਧ ਪੀਲੋੋ।
ਦੁੱਧ ਵੀ ਰਾਤੀ ਠੰਡਾ ਏ ਨਾ, ਵੀ
ਓ ਵੀ ਮੰਮੀ ਕਰੇਗੀ।
ਓਵੀ ਮੰਮੀ ਕਰੇਗੀ ਆ ਕੇ।
ਤੇ ਤੁਸੀਂ ਕੀ ਕਰਦੇ ਓ?
ਸਾਡਾ ਕੰਮ ਖਾਣਾ ਹੁੰਦਾ ਐ, ਖਾ ਲੋ, ਪੀ ਲੋ, ਬਹਿ ਜੋ, ਸੋ ਜੋ।
ਅਗਰ ਮੰਮੀ ਦੀ ਤਬੀਅਤ ਕਦੀ ਬਾਏ ਚਾਂਸ ਖਰਾਬ ਹੋ ਜਵੇ ਤਾਂ ਫਿਰ ਘਰ ਦੀ ਰੋਟੀ-ਪਾਣੀ ਕੌਣ ਬਣਾਦੈ ਤੁਹਾਡੀ?
ਚਾਚੀ ਬਣਾਏਗੀ, ਭੈਣ ਬਣਾਏਗੀ ਬੰਦੇ ਨੇ ਥੋੜੀ ਬਣਾਨੀ ਏ।
ਅੱਛਾ, ਅੱਛਾ, ਅੱਛਾ ਭੈਣ ਤੋਹਾਡੀ ਕੀ ਕਰਦੀ ਐ?
ਓ ਨੌਕਰੀ ਕਰਦੀ ਏ।
ਅੱਛਾ, ਓ ਨੌਕਰੀ ਕਰਕੇ ਆਣਗੇ ਫੇਰ ਤੁਆਡੇ ਵਾਸਤੇ ਰੋਟੀ ਵੀ ਬਣਾਂਣਗੇ।
ਤੇ ਹੋਰ, ਰੋਟੀ ਰਾਤੀ ਬਣਨੀ ਏ ਨੌਕਰੀ ਤੋਂ ਸ਼ਾਮੀ ਆ ਜਾਣਾ
ਅੱਛਾ, ਨਈ ਦਿਨ ਵੇਲੇ ਵੀ ਤੇ ਰੋਟੀ ਬਣਦੀ ਐ ਨਾਂ। ਦਿਨ ਵੇਲੇ ਨੀਂ ਖਾਂਦੇ ਤੁਸੀਂ ਰੋਟੀ
ਚਾਚੀ ਏ, ਚਾਈ ਏ ਕੋਈ ਵੀ ਬਣਾ ਲੇਗਾ।
ਅੱਛਾ, ਅੱਛਾ, ਅੱਛਾ ਅੱਛਾ। ਕੁਲ ਮਿਲਾ ਕੇ ਤੁਸੀਂ ਡਿਪੈਂਡ ਓ ਦੂਜਿਆਂ ਤੇ
ਦੀਨੇ ਸਾਡਾ ਕੋਈ ਟਾਈਮ ਸੈਟਲ ਨੀਂ ਐ। ਸਾਡਾ ਕਦੀ-ਕਦੀ ਨਾਸ਼ਤਾ ਈ ਦੋ-ਦੋ ਵਜੇ ਹੁੰਦਾ।
ਨਈਂ ਕੈਣ ਦਾ ਮਤਲਬ ਏ ਸਾਡਾ, ਜਿਸਰਾਂ ਕੋਈ ਤੁਸੀਂ ਖੁਦ ਨੀਂ ਕੁੱਛ ਕਰਦੇ। ਦੂਸਰਿਆਂ ਤੇ ਈ ਡਿਪੈਂਡ ਓ।
ਤੇ ਹੋਰ
ਅੱਛਾ ਅੱਛਾ। ਮੈਂ ਤੇ ਕੋਈ ਨੀਂ ਬਣਾਏਗਾ ਤੁਸੀਂ ਭੁੱਖੇ ਰੈ ਸਕਦੇ ਓ ਇਦਾ ਮਤਲਬ
ਚਲੋ ਸਈ ਏ, ਕੱਲ ਨੂੰ ਲਾਈਫ ਵਿੱਚ ਵਿਆਹ ਕਰਾਓਗੇ। ਕਰਵਾਚੌਥ ਦੇ ਵਰਤ ਤੁਆਨੂੰ ਦਿੱਕਤ ਨੀਂ ਆਏਗੀ।
ਓ ਆਪਾਂ ਬਿਲੀਵ ਨ੍ਹੀਂ ਕਰਦੇ।
ਬਲੀਵ ਨੀਂ ਕਰਦੇ ਜਦ ਬੋਟੀ ਆਜੇਗੀ, ਸਭ ਕੁਛ ਕਰੋਗੇ ਤੁਸੀਂ।
ਓ ਆਪਾਂ ਨੀਂ ਕਰਦੇ-ਕੁਰਦੇ
ਸਭ ਕੁਛ ਕਰੋਗੇ। ਐ ਬੰਦਾ ਕੈਂਦਾ ਈ ਏ ਆ।
ਓ ਟੈਮ ਦੱਸ ਦੇਗਾ।
ਨਾਂਈਂਟੀ ਪਰਸੈਂਟ ਲੋਕ ਫਿਰ ਬੋਤ ਬਦਲ ਜਾਂਦੇ ਆ।
ਟੈਮ ਦੱਸੇਗਾ ਟੈਮ
ਅੱਛਾ, ਕਬ ਆਏਗਾ ਟੈਮ
ਟੈਮ ਆਜੇਗਾ, ਹਜੇਦੇ ਮੈਂ ਆਪ ਨਿਆਣਾਂ ਹੈਗਾਂ।
ਅੱਛਾ, ਤੁਸੀਂ ਨਿਆਣੇ, ਛੋਟੇ ਤੁਸੀਂ?
ਮੈਂ ਹੈਗਾ ਅਠਾਰਾਂ ਸਾਲ ਦਾ ਸਾਰਾ ਹੋਇਆਂ
ਅੱਛਾ ਜੀ, ਅੱਛਾ। ਅੱਛਾ, ਅੱਛਾ। ਏ ਤੇ ਪੈਲੇ ਆਪਣੇ ਫਿਊਚਰ ਬਾਰੇ ਸੋਚੋਂ। ਵਿਆਹ ਦੇ ਬਾਰੇ ਬਾਅਦ ਚ ਸੋਚਣਾ।
ਓਈ ਐ ਹੈਗਾ ਨਾਂ, ਵਿਆਹ ਦਸ ਸਾਲ ਬਾਅਦ ਸੋਚਾਂਗੇ ਇਸ ਬਾਰੇ
ਸਈ ਗੱਲ ਏ। ਆਪਣੇ ਵਾਸਤੇ ਨੀਂ ਹੈ ਤੇ ਵੋਟੀ ਵਾਸਤੇ ਕਿੱਥੋਂ ਕਰੋਗੇ।
ਤੇ ਹੋਰ
ਹਂ, ਹਂ।
ਨਈਂ ਅੱਜ ਦੇ ਟੈਮ ਚ ਆਪਣੇ ਕੀ, ਈ ਅੱਜ ਦਾ ਟੈਮ ਇੰਨਾ ਮੈਂਗਾ ਟੈਮ ਹੋ ਗਿਆ ਕਿ ਦੋਨੋਂ ਬੰਦੇ ਕਮਾਣਗੇ ਤੇ ਘਾਰ ਚਲੇਂਗਾ। ਕੱਲਾ ਬੰਦਾ ਨੀਂ ਕੁੱਝ ਕਰ ਸਕਦਾ।
ਏ ਤੇ ਹੈ ਈ ਏ ਫੇ਼ਰ ਤੇ ਤੁਆਨੂੰ ਵੋਟੀ ਐਸੀ ਢੂੰਡਣੀ ਪਏਗੀ, ਜੇੜੀ ਡਿਪੈਂਡਡ ਹੋਵੇ
ਓ ਆਪਣੇ ਆਪ ਕਰੇਗਾ ਬੰਦਾ, ਅੱਜ ਦੇ ਟੈਮ ਵੀ
ਹਂ, ਨਈਂ ਨਈਂ, ਅਗਰ ਲਾਈਫ਼ ਵਿੱਚ ਸਭ ਜਣੈਂ
ਹਾਂ, ਓਹੀ ਰਲ਼-ਮਿਲ਼ ਕੇ ਕਰੋ ਕੁਛ ਕੰਮਸ
ਤੇ ਹੋਰ ਕਰਨਾ ਈ ਪੈਣਾ।
ਹਾਂ, ਫਿਊਚਰ ਦੀ ਪਲਾਨਿੰਗ ਕਰਕੇ ਚੱਲ ਰੇ ਓ।
ਤੇ ਹੋਰ, ਹੁਣ ਤੋਂ ਸੋਚਾਂਗੇ ਤੇ ਅੱਗੇ ਕੁਛ ਕਰ ਪਾਵਾਂਗੇ।
ਖਾਲੀ ਸੋਚਣਾ ਨੀ ਕਰਨਾ ਵੀ ਨੀ।
ਪੰਚੀ ਦੀ ਉਮਰ ਵਿਚ ਜਾ ਕੇ ਸੋਚਾਂਗੇ ਤੇ ਫੇਰ ਅਠਾਈ ਤੱਕ ਅਠਾਈ ਉਨੱਤੀ ਤੱਕ ਸ਼ੁਰੂ ਕਰਾਂਗੇ‌।
ਹਾਂ ਤੇ ਫੇਰ ਕਬ ਸ਼ੁਰੂ ਹੋਏਗਾ ਕਬ ਸਕਸੈਸ ਹੋਏਗਾ। ਕਬ ਕੁਛ ਕਮਾਵਾਂਗੇ ਤੇ ਕਬ ਕੁਛ ਖਾਵਾਂਗੇ।
ਹੁਣ ਤੋਂ ਟੈਨਸ਼ਨ ਪਾਵਾਂਗੇ ਤਾਂ ਜਾ ਕੇ ਬੰਨੇਗਾ।
ਹੂੰ ਐ ਤਾਂ ਹੈ ਹੀ ਐ, ਟਾਈਮ ਤੇ ਲੱਗਦਾ ਹਰ ਕੰਮ ਨੂੰ ਟਾਈਮ ਲੱਗਦਾ।
ਜਿਹੜੀ ਚੀਜ਼ ਸੋਚੋਗੇ ਉਹ ਦੋ ਤਿੰਨ ਸਾਲ ਦੇ ਸਿਰਫ਼ ਸੋਚਦੇ ਹੀ ਰਹਿ ਜਾਓਗੇ। ਇਕ ਤਾਂ ਹੁੰਦਾ ਦਾ ਬੰਦਾ ਕੋਈ ਕੋਈ ਕੋਈ ਹੁੰਦਾ ਜਿਹੜਾ ਖੋਲ ਲੈਂਦਾ।
ਕੁਛ ਤੇ ਸੋਚਿਆਂ ਦਾ ਹੀ ਹੋਏਗਾ, ਫਿਊਚਰ ਦਾ ਕੁਛ ਤੇ ਸੋਚਿਆਂ ਹੋਏਗਾ।
ਫੋਕਸ ਇੱਕ ਪਾਸੇ ਨੀ ਨਾ ਫੋਕਸ ਜ਼ਿਆਦਾ ਪਾਸੇ ਗੱਲ ਸਾਰੀ ਐ ਏ।
ਉੱਥੇ ਫ਼ਿਰ ਕੁਛ ਨੀ ਹੋ ਸਕਦਾ, ਗੋਲਕ ਨਹੀਂ ਨਾ ਹੈਗਾ ਗੋਲ ਸਭ ਪਾਸੇ ਹੋਵੇ ਤਾਂ ਬੜੀ ਮੁਸ਼ਕਲ ਐ।
ਗੋਲ ਇੱਕ ਹੋਏ ਫ਼ੇਰ ਬੰਦਾ ਹੁੰਦਾ ਕਿ ਚੱਲ ਮੈਂ ਬਾਅਦ ਚ ਵੀ ਇਹ ਕਰਨਾ ਪਹਿਲੇ ਵੀ ਆ ਕਰਨਾ। ਕਰਦੇ ਓ ਹੁਣੇ ਕਰਦੇ।
ਹੂੰ ਸਹੀ ਗੱਲ। ਇੱਕ ਤੇ ਫੋਕਸ ਕਰੋ ਨਾ।
ਬਾਹਰ ਜਾਣ ਤੇ ਕਰੀਏ ਫਿਕ ਪੱਕਾ ਤੇ ਹੁੰਦਾ ਨੀ ਕਿ ਜਾਣਾ ਹੀ ਜਾਣਾ ਬਾਹਰ।
ਬਾਹਰ ਜਾਣ ਵਾਸਤੇ ਪਹਿਲੇ ਐ ਸੋਚੋਂ ਤੁਹਾਡੇ ਕੋਲ ਐਨਾ ਪੈਸਾ ਹੈ।
ਪੈਹਾ ਤਾਂ ਚਲੋ ਹੋ ਜਾਂਦਾ ਸਭ ਕੁੱਛ ਹੋ ਜਾਂਦਾ ਬੰਦਾ ਲੋਨ ਕਰਾ ਲੈਂਦਾ ਬੈਂਕਾਂ ਚ ਸਭ ਕੁੱਝ ਹੋ ਜਾਂਦਾ, ਪੈਹਾ ਤੇ ਕੋਈ ਮਰੇ ਤੋਂ ਮਰਿਆ ਬੰਦਾ ਵੀ ਕਰ ਈ ਲੈਂਦਾ।
ਪੈਸਾ ਕਰ ਲਓਗੇ ਤੇ ਘਰ ਦੇ ਰਾਜ਼ੀ ਹੈ।
ਓਹੀਓ ਤੇ ਪੰਗਾ ਐ ਨਾ।
ਹਾਂ ਤਾਂ ਬਸ ਫ਼ੇਰ ਐਸ ਐਸ ਗੋ ਐਸ ਗੋਲ ਨੂੰ ਖ਼ਤਮ ਕਰਕੇ ਕੋਈ ਦੂਜਾ ਗੋਲ ਸੋਚੋ ਫਿਰ।
ਛੱਡਣਾ ਥੋੜ੍ਹੀ ਇਹਨੂੰ, ਛੱਡਣਾ ਇਹਨੂੰ ਇੱਕ ਸਾਈਡ ਰੱਖ ਲਓ ਕਿ ਮੇਰੇ ਕੋਲ ਇਹ ਹੈਗਾ ਲਾਸਟ ਪਲੈਨ ਹੈਗਾ ਕਿ ਪੈਹਾ ਕਮਾਉਣਾ ਤੇ ਫੇਰ ਘਰੋਂ ਨਿਕਲਣਾ ਪੈਣਾ।
ਉਹ ਕਾਹਦੇ ਰਾਜ਼ੀ ਜਦੋਂ ਘਰ ਦੇ ਰਾਜ਼ੀ ਨਹੀਂ ਹੋਣਗੇ ਤਾਂ ਤੁਹਾਡੇ ਤੇ ਤੁਸੀਂ ਕਿਸ ਤਰ੍ਹਾਂ ਕਰ ਲੋਗੇ।
ਆਂਦਾ ਜਾਂ ਕੱਪੜੇ ਕੁੱਪੜੇ ਦਾ ਕੰਮ ਖੋਲੇ ਕੱਪੜੇ ਬੂਟਾ ਵਗੈਰਾ ਦਾ।
ਹਾਂ ਐਹੀ
ਮਤਲਬ ਦੂਜਾ ਕੰਮ ਐ ਹੁੰਦਾ ਜੀ ਦਿਮਾਗ ਕੋਈ ਦੁਕਾਨ ਖੋਲੇ। ਕਿ ਮਤਲਬ ਉਹ ਹੈਗਾ ਕੰਮ ਉਹ ਕੰਮ ਹੈਗਾ ਸੈਲਫ ਡਿਪੈਡਿਡ।
ਤੁਹਾਡੇ ਬਾਲਟੀ ਅੱਛਾ।
ਕੀ ਬਈ ਆਪਾਂ ਆਪ ਬਹਿ ਕੇ ਕੰਮ ਚਲਾ ਸਕਦੇ ਆ।
ਅੱਛਾ ਹਾਂ।
ਕੋਈ ਲੇਬਰ ਲੱਭਣ ਦੀ ਲੋੜ ਨੀ ਕੋਈ ਕੁਛ ਨੀ।
ਹੂੰ, ਕੁਛ ਐਸਾ ਕੰਮ ਲੱਭੋ ਜਿਸ ਚ ਇਨਵੈਸਟ ਮੈਂਟ ਜ਼ਿਆਦਾ ਹੋਏ ਔਰ ਖ਼ਰਚਾ ਘੱਟ ਆਏ।
ਤੁਸੀਂ ਗ਼ਲਤ ਬੋਲ ਗਏ ਓ ਇਨਵੈਸਟਮੈਂਟ ਘੱਟ ਹੋਏ ਤੇ ਪੈਹਾ ਜਿਆਦਾ ਆਏ। ਤੁਸੀਂ ਕਹਿੰਦੇ ਪਏ ਇਨੈਸਟਮੈਂਟ ਜ਼ਿਆਦਾ ਹੋਏ ਤੇ
ਅੱਛਾ ਅੱਛਾ ਅੱਛਾ ਸੋਰੀ ਸੋਰੀ ਬੋਲਣੇ ਮੇ ਗ਼ਲਤੀ ਹੋ ਗਈ।
ਫਿਰ ਉਹ ਕੰਮ ਓਹ ਈ ਆ ਕੋਸਟਮੈਟਿਕ ਦਾ ਈ।
ਕੋਸਟਮੈਟਿਕ ਤੋਂ ਹੱਟ ਕੇ
ਪੰਜ ਹੁਣ ਸਾਬ ਲਾ ਲੋ ਪੰਜ ਛੇ ਕੰਮ ਈ ਐਹੋ ਜੇ ਐ ਜੇੜੇ ਜਦੋਂ ਤੱਕ ਦੁਨੀਆਂ ਉਦੋਂ ਤੱਕ ਚੱਲਣੇ ਈ ਚੱਲਣੇ ਆ।
ਇੱਕ ਕੱਪੜੇ ਦਾ, ਇੱਕ ਕੋਸਟਮੈਟਿਕ ਦਾ, ਇੱਕ ਖਾਣ ਦਾ
ਖਾਣ ਦਾ, ਪੇ ਖਾਣ-ਪੀਣ ਦਾ ਸਭ ਤੋਂ ਵਧੀਆ ਕੰਮ ਏ ਡੈਰੀ ਦਾ।
ਦੁੱਧ ਦਾ
ਦੋਧ, ਦਹੀਂ ਤੋਂ ਅਲਾਵਾ ਜਿੰਣ ਮੈਂ ਕੈਰਾ ਕੁਛ ਹੀ ਹੋ ਜੇ ਓਹ ਚੱਲਣਾ ਈ ਚੱਲਣੈ। ਜਿੰਨਾ ਦੀ ਅਪ ਹੁਣੇ ਡੈਰੀਆਂ ਮੱਝਾਂ-ਮੁੱਝਾਂ ਬਾਲ ਲੀ ਦੀਐ।
ਤੇ ਓਹਦੇ ਤੇ ਬੌਤ ਪੈਸੇ ਚਾਹੀਦੇ ਨੇ।
ਓਹ ਪੈਲ ਹੁਣ ਚਾਹੀਦੈ ਜੇ ਪੁਰਾਣੇ ਟੈਮ ਹੁਣ ਕਿ ਲੱਖ ਰੁਪਏ ਦੀ ਕਿਥੋ ਹੋਗੀ ਮਾਝ ਮੱਝ ਦਾ ਰੇਟ ਦੋ-ਢਾਈ ਲੱਖ ਰੁਪਏ ਗਿਆ ਦੈ ਹੁਣ।
ਹਾਂ ਤੇ ਫੇਰ ਓਹ ਜਿਸ ਬੰਦੇ ਕੋਲ ਦੋ ਤਿੰਨ ਲੱਖ ਹੋਵੇ ਤੇ ਓਹ ਦੇ ਕਮ ਨਾ ਜੇਤ ਨੀ ਹੋਣੀ ਨੀ ਹੋਣਾ ਕੋਛ ਨੀ ਹੋਣਾ
ਓਈਓ ਗੱਲ ਈ ਨਾ, ਮੈਂ ਨਹੀਂ ਮੈਂ ਓਹਨਾ ਸਾਬ ਨਾਲ ਵੇਖਣਾ ਚਾਈਦੈ ਮਤਲਬ ਬਾਰ ਪੰਜਾਹ-ਪੰਜਾਹ ਲੱਖ ਟਰ ਵਜਾਦੇ ਆਂ ਪਿੰਡਾਂ ਦੇ ਮੁੰਡੇ। ਓਹਨਾਂ ਨੂੰ ਇਸ ਚੀਜ਼ ਦੀ ਨੌਲੇਜ ਵੀ ਹੁੰਦੀ ਏ ਕੰਮ ਦੀ ਆ ਵਾਲੇ ਕੰਮਾਂ ਦੀ ਓਹਦੇ ਸ਼ਬਦ ਮੇਰੀ ਨਜ਼ਰ ਏਸ਼ ਤਾਂ ਈ ਨਜ਼ਰ ਆਂਦੈ ਕਿ ਪੰਜਾਹ ਲੱਖ ਰੁਪਏ ਏਚ ਪੱਚੀਆਂ ਮੱਝਾਂ ਵੀ ਆਣਗੀਆਂ ਤੇ ਵਧੀਆ ਪੈਹਾ ਤੇ ਇੰਡੀਆ ਚ ਈ ਕਮਾ ਲੈਣਗੇ ਓਹ।
ਭੀਮ
ਫੇਰ ਵੇਹਲੇ ਦੇ ਵੇਹਲੇ ਦਸ ਹਜ਼ਾਰ ਦੇ ਬੰ ਵੀਹ ਹਜ਼ਾਰ ਦੇ ਬੰਦੇ ਲਾਣ।
ਅੱਛਾ। ਹ ਜੇ ਨੇ ਸਿਸਟਮ
ਸੋਚ ਦੇ ਹੁੰਦੇਆ ਵੀ ਅਪਾਂ ਸੋਚਣੇ ਆ ਬਾਰ ਜਾਈਏ ਵਈ ਕੰਮ ਤੇ ਹੈਗਾ ਹੀਏ।
ਹੂੰ।
ਓਹ ਵੀ ਐਵੇਂ ਈ ਸੋਚਦੇ ਹੋਣੇ ਐ।
ਤੁਆਡਾ ਕੋਈ ਹੈ ਆਪਣਾ ਰਿਸ਼ਤੇਦਾਰ ਜੋ ਬਾਰ ਗਿਆ ਦਾ ਹੋਏ?
ਮੇਰੇ ਕਾਫੀ ਰਿਸ਼ਤੇਦਾਰ ਨੇ। ਯਾਰ-ਯੂਰ ਵੀ ਸਾਰੇ ਬਾਰ ਈ ਨੇ।
ਹੋਰ ਥੇ ਸੈਟਲ ਹੋ ਗਿਐ?
ਸੈਟ ਹੀ ਸੈਟ ਨੇ ਸਾਰੇ, ਮਾਮੇ ਦੇ ਮੁੰਡੇ ਤੇ ਪੀ ਆਰ ਨੇ।
ਅੱਛਾ, ਅੱਛਾ।
ਯਾਰ ਹਜੇ ਐਵੇਂ ਈ ਨੇ ਓਹਨਾਂ ਨੂੰ ਸਾਲ-ਸਾਲ, ਦੋ-ਦੋ ਸਾਲ ਹੀ ਹੋਏ ਆ ਹਜੇ।
ਅੱਛਾ।
ਤੇ ਹੁਣ ਨਾਲੇ ਪੀ ਆਰ ਦੀ ਦਿੱਕਤ ਆ ਗੀ ਦੀ, ਹੁਣ ਨੀ ਮਿਲਦੀ ਪੀ ਆਰ ਜਲਦੀ।
ਅੱਛਾ।
ਕੋਈ ਕਿਸਮਤ ਆਲਾ ਹੋਏਗਾ ਜੇੜਾ ਪੀ ਆਰ ਹੋਜੇ ਗਾ, ਨਹੀਂ ਤੇ ਫੇਰ ਓਹ ਫੈਮਲੀ ਆਲਾ ਈ ਹੁੰਦੀ ਏ ਜਿੰਨਾ ਦੇ ਮਤਲਬ ਵਿਆਹ ਵੀ ਹੋ ਗੇ ਨਿਆਣੇ ਹੋ ਗੇ ਓਥੇ।
ਅੱਛਾ, ਅੱਛਾ।
ਕਿਉਂਕਿ ਰੂਲ ਏਚ ਬੜੇ ਹੀ ਚੇਂਜਿਸ ਹੋ ਗੇ ਨੇ।
ਹੂੰ। ਬਾਰ ਜਾਣ ਦੇ ਵੀ ਬੌਤ ਚੇਂਜ ਕਰ ਦਿੱਤੇ ਐਹਨਾਂ ਨੇ।
ਸਿਫਟਾਈ ਬੜੀ ਕਰਦੇ ਹੋਣ ਪੈਲੇ ਲੋਕੀ ਰਾਮ ਨਾਲ ਜਾ ਕੇ ਵਾਸ ਜਾਂਦੇ ਸੀ ਹੁਣ ਓਹ ਕੰਮ ਨੀ ਹੁੰਦਾ।
ਨਹੀਂ ਹੈ ਹਾਂ ਮੈਂ ਬੌਤ
ਹੁਣ ਤੇ ਜੇੜੇ ਸਟੱਡੀ ਵੇਸ ਤੇ ਜਾਂਦੇ ਪੇ ਓਹਨਾਂ ਨੂੰ ਵਰਕ ਵੀਜੇ ਨੀ ਮਿਲਦੇ ਪਏ।
ਹੂੰ। ਉਹ ਦਿੱਕਤ ਆ ਰੀ ਹੈ ਹੁਣ ਤੇ, ਹੁਣ ਤੇ ਉਹੀ ਸੈ ਟਲ ਹੋਏਗਾ ਜਿਨਾਂ ਦਾ ਕੋਈ ਉੱਥੇ ਅਪਨਾ ਹੈਗੈ ਯਾਂ ਫਿਰ ਸਿੱਧਾ ਡਰੈਕਟ ਵਿਆਹ ਕਰਕੇ ਸੈਟ ਹੋਵੋ
ਹਾਂ ਅਪਣਾ ਕੋਈ ਸਾਥ ਨੀ ਦਿੰਦਾ ਬਾਰ ਜਾ ਕੇ, ਸਾਡਾ ਯਾਰ ਦੋਸਤ ਗਏ ਤੋ ਕੁਛ ਪੇਜੇਗਾ ਵੀ, ਰਿਸ਼ਤਦਾਰ ਨਹੀਂ ਪੇਜੇਗਾ ਕਦੀ।
ਹਾਂ ਉਹ ਤੇ ਹੈ ਈ ਯੇ
ਉਹ ਤਾਂ ਲਾਰਆਂ ਚ ਰੱਖੇਗਾ ਬਸ
ਇਸ ਤਰ੍ਹਾਂ ਕੋਈ ਵਾਲੀ ਕੁੜੀ ਲੱਭ ਲੋ। ਅੱਛ ਸਸ਼ਦੇ ਨਈ ਵੈਸੇ ਫੇਸਬੁੱਕ ਤੇ ਦੇਖੋ ਕਈ ਔਰ ਕਈ ਪਾਦੀਆਂ ਨੇ ਨਾ ਫੇਸ ਵਯਾਹ ਕਰਾਣੈ ਜਪਾਨ ਚ ਆਓ, ਯੂਰਪ ਚ ਆਓ
ਨਈ ਉਹ ਸਭ ਫੇਕ ਹੁੰਦੈ ਕੁਛ ਨੀ ਹੁੰਦਾ ਪੈਹੇ ਖਾਣ ਦੀ ਗੱਲ ਹੁੰਦੀ ਬਸ।
ਅੱਛਾ ਹੁਣ ਤਾਂ ਸਾਡੇ ਕੋਲ ਪੈਸਾ ਹੁੂਦਾ ਤੇ ਅਸੀਂ ਤੁਹਾਡੇ ਨਾਲ ਵਿਆਹ ਕਰਾਂਦੇ। ਅਸੀ ਅਪਣੀ ਲਾਈਫ ਨਾ ਸੈਟ ਕਰਕੇ ਬੈਠੇ।
ਉਨੇ ਏਕ ਪੰਜਾਬ ਦੇ ਕੁੜੀ ਨੂੰ ਪਚਤ
ਜਦੋਂ ਉਨੂੰ ਪੈਹੇ ਮਿਲ ਗਏ ਕੁੜੀ ਗੈਪ ਹੋ ਗੀ ਉੱਧਰੋਂ।
ਹਰ
ਏਕ ਨੂੰ ਪੱਚੀ ਲੱਖ ਦਿੱਤੇ, ਉਹ ਸਭ ਕੁਛ ਹੋ ਗਿਆ, ਅੰਗੇਜਮੈਂਟ ਵੀ ਹੋ ਗੀ
ਅੱਛਾ।
ਫੇਰ ਉਹ ਵੀ ਗੈਪ ਹੋ ਗੀ ਅੰਗੇਜਮੈਂਟ ਤੋਂ ਬਾਦ
ਅੱਛਾ
ਕੋਈ ਕਮਾਣਾ ਅਸਾਨ ਪਯੈ ਕਰੋੜ ਰੁਪਆ। ਬੰਦਆਂ ਦੀ ਜ਼ਿੰਦਗੀ ਵੀ ਨੀ ਹੁੰਦੀ ਕਰੋੜ ਰੁਪਿਆ ਕਮਾ ਲੇ
ਹਮ ਔ ਤੇ ਹੈ ਈ।
ਉਹ ਹੁਣ ਵਾਪਸੀ ਆ ਗਿਆ ਤਾਂ ਹੁਣ ਇੰਡੀਆ ਈ ਵਾਪਸੀ ਆ ਗਯੈ। ਵਾਧੂ ਪੈਹਾ ਕਮਾ ਲਯੈ
ਹਮ ਹਮ
ਚਲੋ ਠੀਕ ਏ ਪੈਣ ਜੀ ਆਪਾਂ ਹੁਣ ਫੇਰ ਕਰ
ਠੀਕ ਐ ਠੀਕ- ਠੀਕ ਸਸ ਰੀ ਕਾਲ।
ਨਮ ਸ੍ਰੀਕ
ਓਫੀਸ।